ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਠੀਕ ਹੋ, ਹਾਂਜੀ, ਹਾਂਜੀ ਵ ਮੈਂ ਵਧੀਆ ਵਾ ਠੀਕ ਹਾਂ।
ਕਿੱਥੇ ਬਿਜ਼ੀ ਹੋ ਗਏ ਓ?
ਮੈਂ।
ਹੈਂ, ਅੱਛਾ ਅੱਛਾ ਮੈਂ ਕਿਹਾ ਚੱਲ ਫਿਰ ਹੋ ਗਈ, ਹਾਂਜੀ ਗੱਲ ਨੀ ਹੋਈ।
ਅੱਛਾ ਅੱਛਾ ਵਧੀਆ ਕੀਤਾ ਤੁਸੀਂ ਯਾਦ ਕੀਤਾ, ਆ ਬੜਾ ਅੱਛਾ ਲੱਗਿਆ।
ਹੋਰ ਕੀ ਕਰਦੇ ਵੈਸੀ ਬਸ ਵਧੀਆ ਮੈਂ ਨਾ ਮੈਂ ਕਿਹਾ ਚਲ ਤੁਹਾ ਹੋ ਗਈ ਨੌਲੇਜ ਸੂਟਾਂ ਬਾਰੇ
ਅੱਛਾ, ਅੱਛਾ
ਸੀਦੀ ਵੀ ਸੀ
ਅੱਛਾ, ਅੱਛਾ
ਪੁੱਛ ਗੈਸ ਵਗੈਰਾ ਡਿਜ਼ਾਇਨ ਪੁੱਛਣਾ ਸੀ ਮੈਂ ਕੋਈ ਮੈਂ ਕਿਹਾਦੀਰ ਨੂੰ ਪੁੱਛਦੀ ਹਾਂ ਹਾਂ ਹਾਂਜੀ
ਟਰਊਜ਼ਰ ਬਣਾ ਰਿ
ਹਾਂ ਮੈਂ ਨਾ ਉਹ ਬਣਵਾਾਨ ਨਾਲ ਫ ਬਣਾਣੇ ਮੈਂ ਨਾ ਕਦੇ ਕੱਟੇ ਨ
ਪਰਸ਼ੀ ਸਲਵਾਰ ਬਣਾਉਣੀ ਹੈ। ਅੱਛ
ਕੱਟੀ ਨੀ ਕਰਦੀ ਹਾਂ ਮੈਨੂੰ ਐਹੀ ਰਹਿੰਦਾ ਨਾ ਕਿ ਸਲਵਾਰ ਵੱਕਣ ਕੱਟਣਾ ਪਲਾਜ਼ੋ ਵੱਕਣ ਕੱਟਣਾ ਹਾਂਜੀ ਤੇ ਮੈਂ ਕਿਹਾ ਚੱਲ ਪੁੱਛਾਂ ਦੀਨ ਨੂੰ ਪੁੱਛਦੀ ਆਾਂ ਕਿੱਦਾਂ ਬਣਾਉਂਦੇ ਹੋ ਤੁਸੀਂ।
ਹਾਂਜੀ ਬੜੀ ਸਿੰਪਲ ਹੈ। ਸਲਵਾਰ ਬਣਾਉਣੀ ਤੁਸੀਂ ਮੈਂ ਤੁਹਾਨੂੰ ਦੱਸਣੀ ਆ ਜਿਸ ਤਰ੍ਹਾਂ ਕਿ ਤੁਹਾਡੀ ਲੈਂਥ ਕਿੰਨੀ ਹੈ।
ਮੇਰੇ ਅੱਠੱਤੀ
ਅ ਲੈਂਦੇ ਹਨਾ ਤ ਯਾਰ ੜ ਤੇ ਹਨਾ ਤੇ ਬਸ ਅੜਦੀ ਚੋਂ ਦੋ ਤਿੰਨ ਇੰਚ ਲੈਸ ਕਰਦੋ
ਅੱਛਾ ਪਹੁੰਚ ਪਹੁੰਚਿਆ ਵਾਸਤੇ ਲੈ ਲੜਏ
ਮਤਲਬ ਕਿ ਤੁਸੀਂ ਲੈਸ ਕਰਦੋ ਮਤਲਬ ਘਟਾ ਦੋ ਤਿੰਨ ਇੰਚ ਹਾਂ ਹਾਂ ਹਨਾ ਤਾਂ ਕਿ ਉੱਪਰ ਬੈਲਟ ਪਾਓਗੇ ਨਾ ਤਨ ਥੋੜਾ
ਹਾਂਜੀ ਹਾਂਜੀ ਠੀਕ ਹੈ। ਠੀਕ ਹੈ ਛੁੱਟੀ ਪ ਆਦੀ ਹੈ
ਪਰ ਸਲਵਾਰ ਛੋਟੀ ਬੈਲਟ ਪੈਂਦੀ ਹੈ। ਬਿਲਕੁਲ
ਅੱਛਾ ਅੱਛਾ ਠੀਕ ਠੀਕ ਹੈ। ਹਾਂ ਹਾਂ ਉਹੀ ਨਾ ਮੈਨੂੰ ਸਮਝ ਨੀ ਹੈ ਕਿਸੇ ਦੀ ਸਟੇਟ ਆਉਂਦੀ ਨਾ ਮੈਂ ਕਈ ਦੀ ਦੇਖੀ ਸਟੇਟ ਤਾਂਦੀ ਏ।
ਤਾਂ ਹੀ ਹਨ ਨਾ, ਅਗਰ ਆਪਾਂ ਉੱਪਰੋਂ ਹੀ ਸਟੇਟ ਆਏਗੀ। ਅਗਰ ਬੈਲਟ ਪਾ ਲਾਂਗੇ ਉੱਪਰ ਹੀ, ਛੇ ਸੱਤ ਇੰਚ ਦੀ ਉਹ ਫਿਰ ਥੱਲੋਂ ਦੀ ਸਟੇਟ ਹੋਏਗੀ ਆ।
ਅੱਛਾ ਅੱਛਾ ਠੀਕ ਹੈ ਠੀਕ ਹੈ ਅੱਛਾ ਤਿੰਨ ਇੰਚ ਦੀ ਬੈਲਟ
ਹਾਂਜੀ ਥਰਟੀ ਫਾਈਵ ਕਰ ਲਓਗੇ ਨਾ ਤੁਸੀਂ, ਥਰਟੀ ਫਾਈਵ ਨੂੰ ਡਬਲ ਕਰ ਲੋ ਹਨਾ। ਚਾਰ ਪੌਂਚੇ ਬਣਾਓਗੇ ਨਾ, ਹਾਂ ਡਬਲ ਕਰਕੇ, ਹਾਂ ਡਬਲ ਕਰਕੇ ਜਿਹੜੀ ਆਪਣੀ ਪੌਂਚੇ ਦੀ ਸੀ ਕੀ ਤੇ ਨਾ
ਹਾਂਜੀ ਹਾਂਜੀ ਸੈਂਟਰ ਹਾਂ।
ਨੀ ਏਨਾ। ਬਿਲਕੁਲ ਸੈਂਟਰ ਤੋਂ, ਜਿੱਥੋਂ ਆਪਾਂ ਨੇ ਆਸਣ ਕੱਟਣਾ ਨਾ, ਹਾਂਜੀ-ਹਾਂਜੀ ਔਰ ਜਿੱਥੋਂ ਅੱਸੀ ਜਿੱਥੋਂ ਦੀ ਆਪਾਂ ਨੇ ਆਸਣ ਕੱਟਣਾ ਨਾ ਉੱਥੋਂ ਤੁਸੀਂ ਡੇਢ ਯਾ ਦੋ ਇੰਚ ਐਕਸਟ੍ਰਰਾ ਲਓ ਲੰਬਾਈ।
ਅੱਛਾ ਹਾਂਜੀ-ਹਾਂਜੀ ਬਲਕਿ ਨੀਚੇ ਵੱਲ ਜਿਹੜਾ ਪਹੁੰਚਾ ਹੁੰਂਦਾ ਹੈ ਡਾਊਨ ਕਟਣਾ ਉਹ
ਪਹੁੰਚ ਲੈ ਕੇ ਲੰਬਾਈ ਬੇ-ਸੈਂਟਰ ਤੇ ਹੀ ਲੰਬਾਈ ਬਰਾਬਰ ਹਾਂ-ਹਾਂ ਜੋ ਤੁਸੀਂ ਆਸਣ ਵਾਲੇ ਪਾਸੇ ਚ ਆਸਣ ਕੱਟਣੇ ਨਾ ਆਪਾਂ। ਹਾਂ ਮੈਂ ਕਹਿ ਰਹੀ ਨਾ ਆਸਣ ਵਾਲੀ ਸਾਈਡ ਤੋਂ, ਆਸਣ ਵਾਲੀ ਸਾਈਡ ਤੋਂ, ਦੋ ਇੰਚ ਉੱਪਰ ਕਰ ਦੇਣਾ। ਤਾਂਕਿ ਥੋੜਾ ਜਿਹਾ ਆਸਾਨ ਨਾ ਸਾਡਾ ਉੱਪਰ ਖਿੱਚ ਣਾ ਪਏ।
ਅੱਛਾ ਅੱਛਾ ਠੀਕ ਹੈ ਠੀਕ ਹੈ ਮੈਂ ਸਮਝ ਗਈ ਠੀ ਹਾਂਜੀ ਹਾਂਜੀ ਹਾਂਜੀ ਠੀਕ ਹੈ, ਦੋ
ਰੱਖੋਗੇ, ਉਥੋ ਦੀ ਫਿਰ ਤੁਸੀਂ ਆਪਣਾ ਆਸਣ ਰੱਖੋਗੇ ਦੱਸ ਰੱਖ ਰੱਖਣਾ ਬਾਹਾਰਾ ਰੱਖਣਾ ਜਿਵੇਂ ਰੱਖ
ਅੱਛਾ-ਅੱਛਾ ਜਿੱਦਾਂ ਅਸੀਂ ਜਿਦਾਂ ਅਸੀਂ ਪੈਂਟ ਪਲਾਜੋ ਦਾ ਪਿੱਛੋਂ ਦੀ ਕਰਦੇ ਹਾਂ ਨਾ ਉੱਪਰ ਹਾਂਣ ਅੱਛਾ ਅੱਛਾ ਤੇ ਇਹ ਦੋਨੋ ਸਾਈਡ ਕਰਨਾ ਫਰੰਟ ਬੈਕ।
ਹਾਂ ਦੋਨੋ ਸਾਈਡ ਹੋਏਗਾ ਕਿਊ
ਅੱਛਾ, ਅੱਛਾ ਅੱਛਾ ਠੀਕ ਹੈ ਠੀਕ ਹੈ ਦੋ ਇੰਚ ਐਕਸਟਰਾ।
ਹਾਂ ਉਹ ਨਲਕੀ ਤੋਵੀ ਸ਼ੇਪ ਅੱਛੀ ਆਏਗੀ ਸਲਵਾਰ ਦੀ ਪਿੱਛੋਂ ਪੌਂਚਾਂ ਚੁੱਕਿਆ ਹੋਇਆ ਨੀ ਪਏਗਾ ਹਨਾ, ਹਾਂ ਕਈ ਵਾਰ ਪਿੱਛੋਂ ਪਿੰਚਾ ਪੌਂਚਾਂ ਚੁੱਕਿਆ ਹੋਇਆ ਪੈਣ ਨਾ ਫੇਿਰ ਔ ਅੱਛਾ ਨੀ ਲੱਗਦਾ।
ਤੇ ਇਹ ਜਿਹੜਾ ਉਹ ਕੀ ਹਾਂ ਤੇ ਇਹ ਜਿਹੜਾ ਘੇਰਾ ਰੱਖਣਾ ਹੁੰਦਾ ਇਹਦਾ।
ਘੇਰਾ ਤਾਂ ਜਿੰਨਾ ਤੁਹਾਡਾ ਬਾਹ ਹੈਗਾ ਬਸ ਇੰਨਾ ਹੀ ਘੇਰਾ ਬਣੇਗਾ ਜ਼ਿਆਦਾ ਨੀ ਬਣਦਾ ਇਹਦੇ ਚ।
ਜਿੰਨਾ ਕੱਪੜੇ ਦਾ ਬਾਰ ਹੈ, ਅੱਛ, ਅੱਛਾ-ਅੱਛਾ ਤੇ ਇਦੇ ਪਲੇਟਾਂ ਦਾ ਕੋਈ ਹਿਸਾਬ ਹੁੰਦਾ ਜਾਂ ਨਹੀਂ?
ਤੁਹਾਡੀੇ ਜਿੰਨੀ ਭੈਣ ਯਾਰ ਏ। ਤੁਸੀਂ ਔਨੀੇ ਰੱਖੋਗੇ ਨਾ ਬਾਕੀ ਸਾਰੀਆਂ ਜਿਹੜੀ ਸੇ
ਕਈ, ਨਹੀਂ, ਹਾਂ ਤੇ ਕਈ ਸਲਵਾਰਾਂ ਦੀ ਪੂਰਾ ਮਤਲਬ ਕਿ ਬੈਲਟ ਦਾ ਹੋ ਜਾਂਦਾ ਘੇਰਾ ਹੈਨਾ। ਤੇ ਐ ਫਰਸ਼ ਸਲਵਾਰ ਚ ਮੈਂਨੂ ਲਗਦਾ ਅੱਗੇ ਅੱਗੇ ਪਏਗੇ ਫੇਰ?
ਬਸ ਅੱਗੇ ਅੱਗੇ ਪਏਗੀ ਓ ਤੁਸੀ ਜਿਹੜੀ ਸੈਂਟਰ ਦੀ ਹੈ ਨਾ ਜਿਹੜੀ ਬਿਲਕੁਲ ਪੌਂਚੇ ਦੇ ਸੈਂਟਰ ਓ ਆਲੀ ਚੋੜੀ ਬ ਨਹੀਂ ਅੱਸੀਂ
ਅੱਛਾ, ਠੀਕ।
ਪੰਜ ਇੰਚ ਚੋੜੀ ਓ ਪਾ ਕੇ ਓਸ ਤੋਂ ਬਾਦ ਚ ਆਸਨ ਵਾਲੇ ਪਾਸੇ ਇੱਕ-ਦੋ ਜਾਂ ਜਿੰਨੀਆਂ ਆ ਗਈਆਂ ਪਾਲੋ ਕੋਈ ਈ
ਅੱਛਾ-ਅੱਛਾ, ਠੀਕ ਐ, ਠੀਕ ਐ। ਇਰਦੇ ਚ ਓ ਥੋੜ ਨਾ ਪਾਨਾ ਐ, ਹਾਂ-ਹਾਂ ਇਹਦੇ ਚ ਕੁੰਦੇ ਥੋੜ੍ਹੇ ਨਾ ਪਾਂਦੇ ਪੌਂਚੇਆ ਦੇ, ਪਲੇਨ ਸਾਰੀ ਹੁੰ, ਅੱਛਾ। ਹਾਂ ਮੈਂ ਨਾ ਓ ਕੱਟੇ ਨੇ, ਮੈਂ ਕਿਹਾ ਚਲ ਦੀ ਨੂੰ ਪੁੱਛਦੀ ਹਾਂ ਇਹਨਾਂ ਅ ਥੋੜਾ ਕੱਪੜੇ ਵਗੈਰਾ ਸੀਦੇਂ ਨੇ ਦਾ ਆਪਨਾ ਤੇ ਚਲ ਮੈਂ ਪੁੱਛਾਂ ਇਹਨਾਂ ਨੂੰ ਏਈਓ ਮੈਂ । ਤੇ ਪੌਂਚ ਜਿੰਨਾ ਮਰਜੀ ਇੰਚ ਚ ਦਾ ਬਨਾਓ ਹੈਨਾ?
ਹਾਂ, ਪੌਂਚ ਤੁਸੀਂ ਅੱਠ ਤੋਂ ਬਾਅ ਹੀ ਬਣਾਓਗੇ ਜਿੰਨਾ ਬਣੇਗਾ ਹੈਨਾ? ਛੇ ਬਨਾਓਗੇ ਤੇ ਘੱਟ ਰਹੇਗਾ। ਨਾ
ਨਹੀਂ ਚੌੜਾਈ ਚ
ਆ। ਚੌੜਾਈ ਚ ਤੇ ਤੁਸੀਂ ਮੋਰੀ ਕਹਿ ਰਹੇ ਹੋ ਕਿ ਪੌਂਚੇ ਦੀ?
ਨਹੀਂ-ਨਹੀਂ ਚੌੜਾਈ, ਚੌੜਾ ਪੌਂਚਾਂ ਕਿੰਨਾ ਹਾਂ।
ਆਪਨੀ ਇੱਛਾ ਹੈ ਤੁਹਾਡੀ ਜਿੰਨਾ ਚੌੜਾ
ਅੱਛਾ-ਅੱਛਾ ਤੇ ਇਹਦੇ ਚ ਪੌਂਚੇ ਬਨਾਨ ਦੀ ਵੀ ਲੋੜ ਨੀ ਹੁੰਦੀ ਹੈ ਨਾ ਪਲੇਨ, ਅੱਛਾ ਚਿਕਨ ਦੀ ਲਾਲਾ
ਹਾਂ-ਹਾਂ। ਪੌਂਚੇਆ ਦੇ ਉੱਪਰ ਲੈਸ ਲਗਾਓ, ਉਹਦੇ ਨਾਲ ਅੱਛੀ
ਅੱਛਾ- ਅੱਛਾ ਮੇਰਾ ਆ ਹੈ ਤੇ ਪਾਰਟੀ ਵੀਯਆ ਸੂਟ ਫੇਰ ਦੇਖਾਂਗੇ ਲੈਸ ਵਗੈਰਾ ਲੈਣ ਜਾਣਾ ਇੱਥੇ ਸਾਡੇ ਬਾਜ਼ਾਰ ਵੀ ਬੜੀ ਦੂਰ ਹੈ ਨਾ
ਤੁਸੀਂ ਫੇ ਇੱਕ ਕੰਮ ਹੋਰ ਕਰ ਸਕਦੇ ਨਾ ਤੁ ਸ਼ਰਟ ਦਾ ਕੱਪੜਾ ਕਿਸ ਤਰ੍ਹਾਂ ਦਾ ਪ੍ਰਿੰਟ ਹੈ। ਹਾਂ, ਫੇਰ ਤੁਸੀਂ ਉਹ ਪ੍ਰਿੰਟ ਕੱਪੜੇ ਦੀ ਪੱਟੀਆਂ ਬਣਾ -ਬਣਾ ਓਕੇ।
ਅੱਛਾ -ਅੱਛਾ ਹਾਂ ਉਹ ਵੀ ਵਧੀਆ ਹਾਂ, ਉਹ ਵੀ ਵਧੀਆ
ਡਿਜਾਇਨ ਬਣ ਜਾੲਏਗਾ ਤੁਹਾਡਾ ਉਹਦਾ ਡਿਜਾਇਨ ਵੀ ਕਰ ਸਕਦੇ ਹੋ ਕੁੱਛ ਵੀ ਕਰ
ਹਾਂਜੀ -ਹਾਂਜੀ, ਠੀਕ- ਠੀਕ ਆ ਹੋਰ ਕੋਈ ਡਿਜ਼ਾਇਨ ਹੈਗਾ ਇਹਦੇ ਵਿੱਚ ਆ ਇਦਾਂ ਇਏਦਾਂ ਹੀ ਚੱਲਦੀਆਂ ਨਾ ਸਿੰਪਲ।
ਬਸ ਇਹ ਇਸ ਤਰ੍ਹਾਂ ਹੀ ਬਣਦੀ ਸਲਵਾਰ ਐ ਵੀ। ਇਸ ਤਰ੍ਹਾਂ ਜਾਂਦੀ ਸੀਦੀ। ਹਾਂਜੀ, ਇਹ ਤਾਂ ਸਿੰਪਲ ਹੀ ਅੱਛੀ ਲੱਗਦੀ ਹੈ ਨਾ, ਬਾਹਵਾਂ ਕਿਹੜੀਆਂ ਪਾਓਗੇ ਬਾਹਵਾਂ ਆਂ ਸੀਦੀਆਂ ਵੀ
ਤੇ ਹਮ ਬੈਲ ਬੋਟਮ ਵਗੈਰਾ, ਅੱਜ ਕੱਲ੍ਹ ਬੈਲ ਬਾਜ਼ੂ ਵੀ ਚੱਲਦੀ ਨਾ।
ਹਾਂ, ਉਹ ਵੀ ਚੱਲਦੀ ਉਹ ਵੀ ਅੱਛੀ ਹੈ।
ਹਾਂ ਉਹ ਵਿੱਚ ਅੱਛਾ। ਹਮ ਚ ਹਮ ਪਾਕਿਸਤਾਨੀ ਸਭ ਵਧੀਆ
ਜੈਸੇ ਪਾਕਿਸਤੀ ਬਣਾਓਗੇ ਨਾ ਉਸ ਬਾਜੂ ਜ਼ਾਰਦਾ ਵਧੀਆ ਲੱਗਣਗੀਆਂ। ਸਤਿ ਸ੍ ਸਲਵਾਰ ਨਾਲ ਕਿਉਂਕਿ ਬੈਲ ਬਾਜੂ ਹੈ ਨਾ। ਹਾਂ, ਜਿਹੜੀ ਬੈਲ ਬਾਜੂ ਹੈ ਨਾ, ਉਹ ਬੈਲ ਫੋਟੋ ਨੂੰ ਤੇ ਜ਼ਿਆਦਾ ਛਿਲਕ
ਹਾਂ, ਤੇ ਉਹ ਜਿਹੜੀ ਅੱਜ -ਕੱਲ੍ਹ ਉਹ ਚੱਲਦੀ ਆ। ਕੱਲ ਜੁਆਇੰਟ ਵਾਲੀ ਲੇਸ ਹੋ ਵਿੱਚ ਲਗਾ ਲੋ।
ਹਾਂ- ਹਾਂ ਉਹ ਲਗਾ ਲਓ ਸਿੱਧੀ ਹਾਂ -ਹਾਂ ਸਿੱਧੀ ਬਾਜੋ ਬਣਾਓ। ਜ਼ਿਆਦਾ ਅੱਛੀ ਲੱਗੇਗੀ ਪਾਕਿਸਤਾਨ ਸ਼ੇਪ ਨਾ ਦਿਓ ਬਾਜੂ ਚ ਨਾ। ਹਾਂ, ਸਟੇਟ ਰੱਖੋ ਸ਼ੇਪ ਨਾ ਦੇਣਾ ਬਾਜੂ ਚ
ਹਾਂਜੀ- ਹਾਂਜੀ,
ਅਗਰ ਆਪਾਂ ਪਲਾਜ਼ੋ, ਅਗਰ ਆਪਾਂ ਪਲਾਜ਼ੋ ਪਾਦੇ ਹਾਂ। ਹਨਾ ਜਾਂ ਫੇਿਰ ਕੋਈ ਅੰਬਰੇਲਾ ਪਾਉਦੇ ਹਾਂ। ਫੇਰ ਤਾਂ ਤੁਸੀਂ ਅੰਬਰੇਲਾ ਬਾਜੂ ਬਣਾ ਸਕਦੇ ਹੋ ਹਨਾ।
ਹਾਂਜੀ ਹਾਂਜੀ ਅੰਬਰੇਲਾ ਵੀ ਅੱਜ ਕਲ ਘੱਟ ਆ ਕੱਲ ਉਈ ਪਾਕਿਸਤਾਨੀ ਉਹੀ ਚੱਲ ਪਈ ਹੈ ਨਾ
ਹਾਂ ਹੁਣ ਤਾਂ ਜ਼ਿਆਦਾਤਰ ਰਹੀ ਸਲਵਾਰ ਹੀ ਪਾਉਂਦੇ ਫਰਸ਼ੀ ਸਲ ਸਵਾਰ
ਹਾਂਜੀ ਹਾਂਜੀ ਬੜਾ ਟਰੈਂਡ ਆ ਅੱਜ ਕੱਲ ਫਰਸ਼ ਸਲਵਾਰ ਦਾ ਹਮ ਹੋਰ ਹਾਂਜੀ ਉਹ ਲੰਬੇ ਉ ਲੰਬੀਆਂ ਕੁੜੀਆਂ ਨੂੰ ਜ਼ਿਆਦਾ ਸੋਹਣ ਲੱਗਦੀਆਂ ਨਾ
ਲੈਂਥ ਹੋਵੇ ਨਾ ਤੁਥਹਾਡੀ ਨਹੀਂ ਨਹੀਂ ਐਸੀ ਗੱਲ ਨਹੀਂ ਅੱਛੀ ਲੱਗੇਗੀ ਪਾਈ ਹੋਈ ਹਮ ਸਭ ਅੱਛਾ ਲੱਗਦਾ ਪਾਓ ਤੁਸੀਂ ਕੋਈ ਦਿੱਕਤ ਨੀ ਹੈ
ਹਮ ਹੋਰ ਹਾਂਜੀ ਹਾਂਜੀ ਸਭ ਵਧੀਆ ਸਭ ਵਧੀਆ ਹੋਰ ਤੁਸੀਂ ਕਰਦੇਸੀ ਮੈਂ ਬਸ ਆਪਣਾ ਸੂਟ ਹੀ ਤਿਆਰ ਕਰਦੀ ਵੀ ਸੀ ਮੈਂ ਸਲਵਾਰ ਕੱਟਣੀ ਪੁੱਛਦੀ ਹਾਂ
ਅੱਛਾ ਅੱਛਾ ਹਾਂ ਈਜ਼ੀ ਹੈ ਸਲਵਾਰ ਦੀ ਕਟਿੰਗ ਬਹੁਤ ਤ ਈਜ਼ੀ ਹੈ
ਹਾਂ ਸਮਝ ਗਈ ਹੁਣ ਤੁਹਾਡੀ ਗੱਲ ਬੈਲ ਛੋਟੀ ਬੰਦੀ ਮੈਨੂੰ ਆਹੀਓ ਸੀ ਨਾ ਮੈਂ ਸਲਵਾਰ ਵੱਕਣ ਕੱਟ ਦੇ ਕੇ
ਹਾਂਜੀ ਨਹੀਂ ਨਹੀਂ ਸਲਵਾਰ ਵਾਕਣ ਨਹੀਂ ਕੱਟਦੇ ਅਗਰ ਸਲਵਾਰ ਵਾਕਣ ਕੱਟ ਦਾਂਗੇ ਨਾ ਉਹਦੀ ਸ਼ੇਪੀ ਹੈਗੀ ਉਪਰੋਂ ਦੀ ਹਨਾ ਇਕੱਠਾ ਹੋਜਏਗਾ ਸਾਰਾ ਕੱਪੜਾ ਇਹ ਆਪਾਂ ਨੂੰ ਉੱਪਰੋਂ ਹੀ ਸਿੱਧੀ ਲਿਆਉਣੀ ਹੈ ਸਲਵਾਰ ਥੱਲੋਂ ਤੱਕ
ਅੱਛਾ ਅੱਛਾ ਹਾਂ ਸਟੇਟ ਆ ਗ਼ੀ
ਆ ਜਾਏਗੀ ਨਾ ਤਾਂ ਹੀ ਅੱਛੀ ਲੱਗੇਗੀ ਨਾ
ਹਾਂ ਉਹ ਤੇ ਹੈ ਉਹੀ ਨਾ ਇਹੀਓ ਡਾਊਟ ਸੀ ਮੈਨੂੰ ਵੀ
ਹਾਂ ਹਾਂ ਤੁਸੀਂ ਆਪਣੇ ਹੀ ਸੀਂਦੇ ਹੋ ਕੱਪੜੇ ਯਾਂ
ਨਹੀਂ ਕੋਈ ਦੇ ਵੀ ਜਾਂਦਾ ਇੱਕ ਅੱਧਾਂ ਹੈਗਾ ਇੱਥੇ ਕਸਟਮਰ ਨਾ ਦੇ ਦਿੰਦਾ ਹਾਂ ਅੱਜ ਕੱਲ ਤੁਹਾਨੂੰ ਪਤਾ ਹਾਂ ਦੇ ਦਿੰਦੀ ਆ ਫਿਰ ਆਪ ਵੀ ਘੱਟ ਨਹੀਂ ਕੁਆ ਤੇ ਕਰਕੇ ਜਦੋਂ ਉਹ ਹੋਇਆ
ਣਾ ਨਾ ਹਾਂ ਬੇਬੀ ਛੋਟਾ ਅੱਛਾ ਅੱਛਾ ਹਾਂ ਬੱਚੇ ਨਹੀਂ ਕਰਨ ਦਿੰਦੇ ਕੰਮ ਬਿਲਕੁਲ ਵੀ ਬੱਚੇ ਤੇ ਕਹਿੰਦੇ ਬਸ ਆ ਹੁਣ ਤੇ ਹੁਣ ਸਾਡਾ ਹੀ ਕੰਮ ਕਰੋ ਸਾਨੂੰੁ ਕੋ ਹਿਲਾਓ
ਇਨੇ ਸੁੱਤਾ ਹੋਇਆ ਸੀ ਤੇ ਚੱਲ ਕੋਈ ਹੋਰ ਕੰਮ ਕਰਦੇ ਹੁਣ ਮੈਂ ਕਿਹਾ ਚੱਲ ਬਹਿਿੰਦੀ ਆ ਮਸ਼ੀਨ ਅੱਗੇ ਤੇ ਉਹ ਉੱਠ ਖਲੋ ਗਿਆ ਹਾਂ ਹਾਂ ਇੱਕ ਅੱਧਾ ਬੱਚਾ ਟਿਊਸ਼ਨ ਪੜ੍ਹਨ ਆ ਜਾਂਦਾ ਫਿਰ
ਅੱਛਾ ਅੱਛਾ ਕੋ ਨੀ ਤੁਸੀਂ ਲਗਾਓ ਬੋਰਡ ਵਗੈਰਾ
ਹਾਂਜੀ ਹਾਂ ਉਹੀ ਨਾ ਫਿਰ ਉਹੀ ਤੇ ਗੱਲ ਪੜ੍ਹਨ ਇਹ ਵੀ ਨੀ ਪੜ੍ਹਿਆ ਵੀ ਓਨਾ ਕੋਈ ਬਹਿੰਦਾ ਹਾਂ ਹੁਣ ਵੀ
ਅੱਛਾ ਅੱਛਾ ਪੜ੍ਹਨ ਨੀ ਦਿੰਦਾ ਉਹਨ ਸਹੀ ਗੱਲ ਹੈ ਚਲੋ ਠੀਕ ਹੈ ਨਾ ਹਾਂਜੀ ਹਾਂਜੀ ਸਭ ਠੀਕ ਓਕੇ ਜੀ ਓਕੇ ਜੀ ਓਕੇ